ਹੈਲੋ, ਹੈਲੋ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
ਹਾਂਜੀ ਮੈਂ ਸੁਣਿਆ ਹੈਤੁਹਾਡੇ ਇੱਥੇ ਸ਼ੋਪ ਹੈ।
ਹਾਂਜੀ, ਸ਼ਪ ਐ ਜੀ
ਹਾਂਜੀ। ਤੇ ਉੱਥੇ ਥੋੜ੍ਹਾ ਮਿਠਿਆਾਈ ਵਗੈਰਾ ਬੋਤ ਅੱਛੀ ਮਿਲਦੀ ਹੈ, ਮੈਂ ਬੋਤ ਪਰੇਜ਼ ਸੁਣੀ ਆ ਉਹਦੀ
ਠੀਕ ਹੈ, ਜੀ ਲੈ ਜਾਓ ਤੁਸੀਂ
ਹਾਂਜੀ ਅਤੇ ਤੁਹਾਡੇ ਜਿਹੜੀ ਪਿੰਨੀਆਂ, ਤੁਸੀਂ ਬਣਾਂਦੇ ਹੋ ਕਿਸ ਤਰ੍ਹਾਂ ਬਣਾਂਦੇ ਹੋ, ਪਿੰਨੀਆਂ ਸਰਦੀਆਂ ਚ
ਉਹ ਦੇਸੀ ਘਿਉ ਪਿੰਨੀ ਬਣਂਦੀ ਹੈ, ਜੀ
ਹਾਂਜੀ ਕਿਸ ਤਰ੍ਹਾਂ ਬਣਾਂਦੇ ਚ ਕੀ ਕੁਛ ਪਾਉਂਦੇ ਹੋ
ਉਹਦੇ ਵਿੱਚ ਮੇਵੇਂ ਪੈਂਦੇ ਸਾਰੇ ਜੀ ਜਿੰਨੇ ਵੀ ਹੁੰ
ਅੱਛਾ ਜੀ ਕਿਹੜੇ -ਕਿਹੜੇ ਮੇਵੇ ਮਾੜਾ ਦੱਸਿਓ ਮੈਨੂੰ
ਨਾਮ ਦੱਸਾ ਸਾਰਿਆਂ ਦਾ ਸ- ਸ ਸਾਰੇ ਚੀਜ਼ਾਂ ਦਾ ਨਾਮ ਦੱਸ ਦਿੰਦਾ ਕੀ ਕੁਛ ਪੈਂਦਾ
ਹਾਂਜੀ -ਹਾਂਜੀ।
ਪਿਨੀਆਂ ਮਾਂ ਪੈਂਦੀਆਂ, ਉਹਦੇ ਵਿੱਚ ਦੇਸੀ ਘਿਓ ਦੇ ਨਾਲ ਗੂੰਦ ਹਰੇ ਮਗਜ਼ ਹੁੰਦੇ ਹੈ, ਸਨਫਲਾਵਰ 'ਚ ਸੀ ਹੁੰ ਦੇ ਹੈ।
ਠੀਕ ਹੈ।
ਅਲਸੀ ਪੈਂਦੀ ਹੈ ਕਾਜੂ ਪੈਂਦੀ ਹੈ, ਅਲਸੀ ਵੀ ਪਾਉਦੇ ਹ ਕੁ
ਅੱਛਾ ਜੀ।
ਅਤੇ ਕਾਜੂ ਬਦਾਮ ਗਿਰੀ।
ਅੱਛਾ।
ਅਜ਼ਵਾਇਣ, ਕਾਲੀ ਮਿਰਚ ਕਾਲੀ ਮਿਰਚ ਹਾਂਜੀ, ਐਨਾ ਕੁਛ ਸਰਦੀਆਂ 'ਚ ਸਾਰਾ ਪੈਂਦਾ।
ਅੱਛਾ, ਤੇ ਕਾਲੀ ਮਿਰਚ ਜਦੋਂ ਪਾਂਦੇ ਹੋ ਤੇ ਮਿਰਚ ਨਹੀਂ ਹੋ ਜਾਂਦੀ ਉਹਦੇ ਚ?
ਨਹੀਂ -ਨਹੀਂ ਕਾਲੀ ਮਿਰਚ ਦੜ ਫਾੜ ਕਰਕੇ ਪੈਂਦੀਆ ਮਿਰਚ ਨਹੀਂ ਲਗਦੀ ਉਹਦੇ ਵਿਚ
ਅੱਛਾ ਜੀ ਠੀਕ ਹੈ।
ਫੁੱਲ ਮਖਾਣੇ ਪੈਂਦੇ ਆ ਫਿਰ
ਅੱਛਾ ਜੀ, ਫੁਲ ਮਖਾਣੇ ਦੇਸੀ ਘਿਓ ਚ ਫਰਾਈ ਕਰਦੇ ਜਾਂ ਇੰਝ ਪਾਉਦੇ ਹੋ? ਅੱਛਾ ਜੀ
ਤੇ ਸਭ ਤਾਂ ਹੋਰ ਵੱਡੀ ਚੀਜ਼ਾਂ ਜੇ ਖਸ- ਖਸ ਇੱਕ ਸਫੇਦ ਤਿਲ ਪੈਂਦੇ ਹੈ
ਅੱਛਾ ਸਫੇਦ ਤਿਲ ਹੋ ਗਏ ਖਸਖਸ ਹੋ ਗਈ ਅੱਛਾ ਤੇ ਖੋਏ ਵਾਲੀਆਂ ਪਿੰਨੀਆਂ ਤੇ ਛੇਤੀ ਖ਼ਰਾਬ ਹੋ ਜਾਂਦੀ ਆ
ਨਹੀਂ ਇਹ ਸਰਦੀ ਦੇ ਵਿੱਚ ਨਹੀਂ ਖਰਾਬ ਹੁੰਦੀਆਂ ਜਲਦੀ- ਜਲਦੀ
ਅੱਛਾ, ਕਿਉਂਕਿ ਮੈਂ ਬਣਾਈਆਂ ਸੀ ਨਾ ਇੱਕ ਦੋ ਵਾਰੀ ਖੋਏ ਵਾਲੀ ਪਿੰਨੀਆਂ ਬਣਾਈਆਂ ਸੀ, ਸਾਡੇ ਤੇ ਜਲਦੀ ਖ਼ਰਾਬ ਹੋ ਗਈ ਸੀ। ਜਿ ਉਹਨੂੰ ਉੜਲੀ ਨੀ ਲੱਗ ਜਾਂਦੀ ਉੜਲੀ ਜ ਲੱਗ ਗਈ ਸੀ।
ਨਹੀਂਨ ਖੋਆ ਨਾ ਇਹ ਬਧ ਭੁੰਨਣਾ ਪੈਂਦਾ। ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਛੱਡਣਾ, ਆਪਾਂ ਜਦੋਂ ਖੋਆ ਭੁੰਨ ਨਾ
ਹਮ -ਹਮ -ਹਮ ਹੋ ਸਕਦਾ ਕਿ ਮੈਂ ਜਦੋਂ ਬਣਾਈ ਸੀ ਉਦੋਂ ਪਾਣੀ ਪੂਣੀ ਵਿੱਚ ਰਹਿ ਗਿਆ ਹੋਵੇ ਮਾੜਾ
ਹਾਂ ਥੋੜਾ ਮੋਟਾ ਪਾਣੀ ਰੈ ਜਾਂਦਾ ਕਈ ਵਾਰੀ ਨਾ।
ਹਾਂ ਓ ਮੇਰੇ 'ਤੇ ਨਾ ਪਿੰਨੀਆਂ ਨੂੰ ਉੜਲੀ ਜੀ ਲਾਗੀ ਸੀ ਮੈਨੂੰ ਤਾਂ ਸਾਰੀਆਂ ਫੈਂਕਣੀਆਂ ਪੈ ਗਈਆਂ।
ਏ ਤੁਸੀ ਨਾ ਅ ਖੋਆ ਜਦੋਂ ਹੁੰਦਾ ਨਾ ਥੋੜਾ ਹਾਰਡ ਰੱਖਣਾ ਪੈਂਦਾ ਏਦੇ ਵਿੱਚ ਪਿੰਨੀਆਂ 'ਚ ਪਾਨ ਪਿੱਛੇ। ਜਦੋਂ ਖੋਆ ਥੋੜਾ ਮੋਟਾ ਮੁਲਾਇਮ ਰਹਿੰਦਾ ਨਾ ਉਦੇ ਵਿੱਚ ਪਾਣੀ ਪੈਂਦਾ, ਪਾਣੀ ਹੁੰਦਾ ਉਦੇ ਵਿੱਚ।
ਠੀਕ ਐ।
ਓ ਫੇਰ ਜਲਦੀ ਮੋਸਰੀ ਫੜ ਕੇ ਨਾ ਹਾਂ, ਹਾਂ ਓ 'ਚ ਉੱਲੀ ਆ ਜਾਂਦੀ ਆ ਹਾਂ।
ਅੱਛਾ 'ਤੇ ਹੋਰ ਤੁਹਾਡੀ ਸ਼ੋਪ 'ਤੇ ਕਿਹੜੀ-ਕਿਹੜੀ ਚੀਜ਼ ਮਿਲਦੀ ਆ ਵਧੀਆ ਜਿਹੜੀ ਜਿਆਦਾ ਫੇਮਸ ਹੋਵੇ?
ਸਾਰਾ ਕੁਛ ਮਠਿਆਈ ਬੋਤ ਫੇਮਸ ਐ ਆਪਣੀ ਦੁਕਾਨ ਦੀ।
ਹਾਂ ਵੈਸੇ ਮੈਂ ਨਾਮ ਸੁਣਿਆ ਤੁਹਾਡੀ ਮ ਸ਼ੋਪ ਦਾ ਕਿ ਬੋਤ ਵਧੀਆ ਮਿ ਠਿਆਈ ਮਿਲਦੀ ਐਥੇ ਹਰ ਚੀਜ਼ ਵਧੀਆ, ਸਫ਼ਾਈ ਬੋਤ ਐ ਏਦੀ ਦੀ ਸ਼ੋਪ 'ਤੇ।
ਹਾਂ ਬੋਤ ਵਧੀਆ ਦੁਕਾਨ ਆਲੀ।
ਹਾਂਜੀ।
ਤੁਸੀਂ ਵਿਜਿਟ ਕਰੋ ਆਪਣੇ ਅ ਫਰੈਂਡਸ ਨੂੰ ਨਾਲ ਲੈ ਕੇ ਆਓ।
ਹਾਂਜੀ ਅਸੀਂ ਜ਼ਰੂਰ ਵਿਜਿਟ ਕਰਾਂਗੇ, ਹੋਰ ਏਦੇ 'ਚ ਕਿਹੜੀ ਐਸੀ ਖਾਸ ਚੀਜ਼ ਹੋਰ ਕਿਹੜੀ ਮਿਲਦੀ ਐ ਜੀ?
ਸਵੀਟਸ ਨੇ, ਨਮਕੀਨ ਏ, ਫਾਸਟ ਫੂਡ ਐ ਸਭ ਕੁਛ ਐ।
ਅੱਛਾ, ਅੱਛਾ ਤੁਹਾਡੀ ਦੁਕਾਨ 'ਤੇ ਫਾਸਟ ਫੂਡ ਵਗੈਰਾ ਸਾਰਾ ਕੁਛ ਐ ਲੱਸੀ ਵੀ ਐ?
ਲੱਸੀ ਵੀ ਐ ਬੋਤ ਵਧੀਆ ਲੱਸੀ ਬਣਦੀ।
ਅੱਛਾ ਜੀ 'ਤੇ ਤੁਸੀਂ ਫੇਰ ਲੱਸੀ ਕਾਦੀ ਬਣਾਂਦੇ ਓ?
ਲੱਸੀ ਦਈ ਦੀ। ਮਿੱਠੀ ਵੀ, ਨਮਕੀਨ ਵੀ ਦੋਨੇ-ਤਿੰਨੇ ਮ। ਹਾਂ ਰਵਵਸਾ ਆਲੀ ਲੱਸੀ।
ਸਕਦੀ ਜਿੰਝ ਅੰਬਰਸਰੋਂ ਲੱਸੀ ਸਪੈਸ਼ਲੀ ਐ ਓ
ਨਈ ਓ, ਓ ਗੁਰੂ ਘਰ ਦੀ ਲੱਸੀ ਐ ਗੁਰੂ ਘਰ ਆ ਉੱਥੇ ਗੁਰੂ ਘਰ ਦਾ ਸਥਾਨ ਆ ਓ ਤਾਂ, ਉੱਥੇ ਤਾਂ ਹਰ ਚੀਜ਼ ਸਪੈਸ਼ਲ ਹੁੰਦੀ ਐ ਅੰਮਬਰਸਰ ਦੀ ਤਾਂ।
ਠੀਕ ਐ 'ਤੇ ਫੇਰ ਜਿਨ ਹੁਣ ਤੁਸੀਂ ਪੰਜੀਰੀ 'ਚ ਹੁਣ ਜੇ ਪਿੰਨੀਆਂ 'ਚ ਇੰਨਾ ਸਮਾਨ ਕੀਤਾ ਸੀ 'ਤੇ ਕਿੰਨੇ ਤੱਕ ਨ ਦਾ ਪੈ ਜਾਂਦਾ? ਪੈਕਜ ਜਾਂ ਆਪਾਂ ਬਾਈ ਚਸ ਮੰਗਵਾਣੀ ਹੋਵੇ।
ਏ ਅਸੀਂ ਅੱਠ ਸੋਂ ਰੁਪਏ ਕਿੱਲੋ ਵੇ।
ਅੱਛਾ ਅੱਠ ਸੌ ਰੁਪਏ ਕਿੱਲੋ, ਕਿੱਲੋ 'ਚ ਕਿੰਨੇ ਕੁ ਪੀਸ ਚੜ ਜਾਂਦੇ ਐ?
ਏਤਾਂ ਅ ਡਿਪੈਂਡ ਕਰਦਾ ਐ ਕਸਟਮਰ ਜੇ ਛੋਟੇ ਪੀਸ ਕੇ ਕੇਂਦਾ ਬ ਬਾਈ-ਤੇਈ ਚੜ ਜਾਂਦੇ ਨੀ ਤਾਂ ਠਾਰਾ-ਵੀਹ ਪੀ ਚੜਦੈ।
ਅੱਛਾ ਅਠਾਰਾਂ ਪੀਸ ਈ ਚੜਦੇ ਐ ਠੀਕ ਐ 'ਤੇ ਹੋਰ ਫੇਰ ਤੁਸੀਂ ਕੱਲੇ ਪਿੰਨੀਆਂ ਬਣਾ ਕੇ ਸੇਲ ਕਰਨੇ ਆ ਮੈਂ ਸੁਣਿਆ ਵੀ ਤੋਡੀ ਪਿੰਨੀਆਂ ਬਾਰ ਵੀ ਜਾਂਦੀ ਐ।
ਪਿੰਨੀਆਂ ਫੌਰਨ 'ਚ ਵੀ ਜਾਂਦੀ ਐ। ਸਰਦੀ-ਸਰਦੀ ਦੇ ਵਿੱਚ ਹਾਂ, ਹਾਂ ਆਲ ਓਵਰ ਇੰਡੀਆ ਚ, ਫੋਰਨਜ ਵੀ ਆਸਟ੍ਰੇਲੀਆ, ਕਨੇਡਾ, ਅਮੈ ਰੀਕਾ, ਯੂਕੇ ਵਗੈਰਾ ਜਾਂਦੀਆ।
ਅੱਛਾ ਜੀ‌ 'ਤੇ ਉਥੋਂ ਫੇਰ ਥੋਨੂੰ ਜਾਣੀ ਮੰਨ ਲੋ ਤੁਸੀਂ ਐਥੇ ਸਾਨੂੰ ਅੱਠ ਸੌ ਰੁਪਏ ਕਿੱਲੋ ਦੇ ਰੇ ਓ ਉੱਥੇ ਤੁਸੀਂ ਕੀ ਰੇਟ ਦਿੰਦੇ ਹੋਵੋਗੇ?
ਉੱਥੇ ਅਸੀਂ ਜੇੜਾ ਕੋਰੀਅਰ ਚਾਰਜ ਹੁੰਦੇ, ਓ ਐਕਸਟਰਾ ਲੈਂਨੇ, ਬਾਕੀ ਸਾਰਾ
ਅੱਛਾ, ਠੀਕ ਐ ਅੱਛਾ ਕੋਰੀਅਲ ਚਾਰਜ ਲੈ ਲੈਂਦੇ ਓ ਤੁਸੀਂ ਜੇੜਾ ਲੱਗਦੈ, ਅੱਛਾ।
ਕੋਰੀਅਆ ਚਾਰਜਰ ਜੀਦਾ ਕਪੈਸਿਟੀ ਜਾਦੀ ਹਾਂ, ਕੋਰੀਅਰ ਕਾਰਜਰ, ਚਾਰਜਰ ਇਸ ਤਰਾ ਦੇਦਾ ਜਿਦਾ ਕਪੈ ਟੀ ਯਾਦੇ ਹੋਵੇ ਨਾ ਫੇਰ ਫੇਰ ਚਾਰਜਰ ਘੱਟ ਹੁੰਦੇ ਆ, ਜੇ ਕਪੈਸਿਟੀ ਘੱਟ ਹੋਵੇ ਫੇਰ ਚਾਰਜਰ ਵੱਧ ਜਾਂਦੇ ਆ। ਪੰਜ ਕਿੱਲੋ ਤੋਂ ਬਾਦ ਚਾਰਜਰ ਵ ਮਲਬ ਘਟ ਜਾਂਦੈ
ਦੀ ਐ
ਪੰਜ ਕਿੱਲੋ ਤੋਂ ਬਾਦ ਚਾਰਜਰ ਘਟ ਜਾਂਦੇ ਆ।
ਅੱਛਾ ਪੰਜ ਕਿੱਲੋ ਤੋ ਵੱਧ ਜਦੋਂ ਹੋ ਜਾਂਦੇ ਆ ਤੇ ਚਾਰਜਿਸ ਘੱਟ ਜਾਂਦੇ ਐ। ਹੂੰ।
ਜੇ ਤੁਸੀਂ ਇੰਡੀਆ ਚ ਵੀ ਮੰਗਵਾਣੀ ਆ ਨਾ, ਹਾਂਜੀ।
ਹਾਂਜੀ?
ਹਾਂ ਤੋਡਾ ਬੇਟਾ ਕਿ ਕਿਵਸਤਰਾ
ਹਾਂਜੀ ਮੇਰਾ ਬੇਟਾ ਨਾ ਬਾਰ ਰੈਂਦਾ, ਮੈਨੂੰ ਐ ਸੀ ਚਲੋ ਐਤਕੀ ਸਰਦੀਆਂ ਆਣਗੀਆਂ ਤੇ ਮੈਂ ਥੋੜੀ ਪਿੰਨੀਆਂ ਵਗੈਰਾ ਤੁਆਡੇ ਕੋਲ ਬਣਵਾ ਲੂੰਗੀ। ਤਾਂ ਈ ਮੈਂ ਸੁਣਿਆ ਸੀ ਵੀ ਤੁਆਡੇ ਪਿੰਨੀਆਂ ਬੋਤ ਮਸ਼ਹੂਰ ਐ। ਨਈ ਹੈਗਾ ਤਾਂ ਇੰਡੀਆ ਚ ਈ ਆ।
ਇੰਡੀਆ ਚ ਵੀ ਇੰਡੀਆ ਚ ਵੀ ਨਾ ਸਪਲਾਈ ਦੋ ਮਿਲਦੀ ਐ, ਜੇ ਤੁਸੀਂ ਬਾਈ ਏਅਰ ਜ ਭੇਜਣੀ ਆ ਤੋ ਓਦੋ ਥੋੜੇ ਐਕਸਟਰਾ ਚਾਰਜ ਲੱਗ ਜਾਂਦੇ ਆ। ਓ ਤੀਸਰੇ ਦਿਨ ਡਿਲੀਵਰੀ ਹੁੰ ਹੋ ਜਾਂਦੀ ਆ ਇੰਡੀਆ ਚ, ਕਿਤੇ ਮਰਜ਼ੀ ਹੋਵੇ।
ਡਲੇਵਰੀ ਹੋ ਜਾਂਦੀ ਐ।
ਹਾਂ ਬਾਈ ਏਅਰ ਹੁੰਦੀ ਜੇੜੀ, ਨਈ ਤਾਂ ਇੱਕ ਵੀਕ ਦੇ ਟਾਈਮ ਹੁੰਦਾ ਜੇ ਕਿਤੇ ਵੀ ਇੰਡੀਆ ਚ ਕਿਤੇ ਵੀ ਭੇਜਣੀ ਹੋਵੇ।
ਤੇ ਇੱਕ ਵੀਕ ਚ ਪਿੰਨੀਆਂ ਖਰਾਬ ਨੀ ਹੁੰਦੀਆਂ?
ਨਈ -ਨਈ ਕੁਛ ਨੀ ਹੁੰਦਾ ਏਨੂ ਸਰਦੀ ਦਾ ਮੌਸਮ ਬਹੁਤ ਖੁਸ਼ਕ ਹੁੰਦਾ, ਠਰ ਜਾਂਦੀ ਏ ਪਿੰਨੀ ਬੌਤ ਗੋਲ-ਗੋਲ ਪਈ।
ਅੱਛਾ।
ਸਰਦੀ ਦੀ ਗੱਲ ਹੁੰਦੀ ਨਾ ਹੁਣ ਮੌਸਮ, ਹੁਣ ਗਰਮ ਮੌਸਮ ਐ।
ਅੱਛਾ।
ਹਾਂ ਐ ਬਸ
ਤੌਈਂ, ਦੁਕਾਨ ਤੇ ਆਈਕ੍ਰੀਮ ਵਗੈਰਾ ਬਣਾਦੇ ਓ ਆਪਨੀ ਸ਼ੋਪ ਤੇ, ਓਹ ਕਿਸ ਤਰਾਂ ਬਣਾਂਦੇ ਓ ਥੋੜਾ ਮੈਨੂੰ ਆਡੀਆ ਦਓਗੇ।
ਆਈਸ ਕਰ੍ਰੀਮ ਮੈ ਤਬ ਇੱਕ ਮਿੰਟ ਆਈਸਕ੍ਰੀਮ ਦਾ ਆਈਡੀਆ ਕਿਸ ਤਰ੍ਹਾਂ ਲੈਣਾ ਤੁਸੀਂ, ਕਿਹੜੀ ਆਈਸਕੀਮ ਬਣਾਉਣੀ ਆ।
ਜਿਨਜ ਆਪਾਂ ਘਰੇ ਬਣਾਣੀ ਹੋਵੇ ਬੱਚਿਆਂ ਵਾਸਤੇ ਆਈਸ
ਨਹੀਂ ਏ ਏ ਤੇ ਫੈਕਟਰੀ ਚ ਬਣ ਕੇ ਆਂਦੀ ਐ, ਉਨ ਤਾਂ ਮਸ਼ੀਨਾਂ ਲੈ ਮਸ਼ੀਨਾਂ ਲੱਗੀਆਂ ਹੋਈਆਂ ਨ।
ਅੱਛਾ ਤੁਸੀਂ ਵੇਸੇ ਸ਼ੋਪ ਤੇ ਨਹੀਂ ਬਣਾਂਦੇ ਆਈਸਕੀਮ।
ਨ ਆਈਸ ਕਰ੍ਰੀਮ ਸ਼ੋਪ ਤੇ ਨਹੀਂ ਬਣਦੀ, ਡਾਰੇਕਟ ਬਨਕੇ ਆ
ਠੀਕ ਐ, ਤੇਸ
ਸ਼ੋਪ 'ਤੇ ਸਵੀਟਸ ਬਣਦੀਆਂ, ਸਵੀਟਸ ਅਤੇ ਫਾਸਟ- ਫੂਡ ਸਾਰਾ ਸ਼ੋਪ ਤੇ ਬਣਦਾ। ਹਾਂ ਫਾਸਟ- ਫੂਡ ਵਿੱਚ ਪਲਾ ਟਿੱਕੀ, ਚੈਟ, ਨੂਡਲ ਬਰਗਰ। ਸਮੋਸਾ, ਬ੍ਰੈੱਡ, ਪਟੂਰੇ ਇਹ ਹਾਂ ਸਾਡੇ ਕੋਲ ਆਪ ਬੰਦੇ ਹੈਗੇ। ਬਾਏ,
ਅੱਛਾ ਤੁਸੀਂ ਮੁਲਾਜ਼ਮ ਵਗੈਰਾ ਰੱਖੇ ਹੋਏ ਹੈ।
ਸਾਰੇ ਮੁਲਾਜ਼ਮ ਰੱਖੇ ਹੋਏ ਹੈ ਮੁਲਾਜ਼ਮ ਕਾਰੀਗਰ ਸਭ ਕੁਛ ਰੱਖੇ
ਫਿਰ ਤੇ ਤੁਹਾਨੂੰ ਖਰਚਾ ਹੀ ਕਾਫ਼ੀ ਪੈ ਜਾਂਦਾ ਹੋਊਗਾ ਜਿਹੜੇ ਇਨਾ ਕੁਜ ਰੱਖੇ ਬੈਠੇ ਓ ਮੁਲਾਜ਼ਮ।
ਖਰਚੇ ਬਹੁਤ ਹੁੰਦੇ ਆ ਸਾਰੇ ਖਰਚੇ ਇਕੱਲੇ ਹਲਵਾਈਆਂ ਦੇ ਖਰਚ
ਹੋਊਗਾ।
ਹਾਂ, ਪਰੋਫਿਟ ਹੁੰਦਾ ਹੀ ਇਹਦੇ ਵਿੱਚ ਮਤਲਬ ਨਾ ਇਹ ਜਿਹੜਾ ਕੰਮ ਹੈ ਨਾ ਬਿਜ਼ਨਸ ਹੈ ਜਿਹੜਾ। ਵੀਰ ਸਾਹਿਬ ਪਰਫੇਟ ਪੈਦਾ, ਮਾਰਜਨ ਬਹੁਤ ਹੁੰਦਾ ਇਹਦੇ ਵਿੱਚ ਨੁਕਸਾਨ ਵੀ ਹੁੰਦੇ ਨਾ ਗਰਮੀਆਂ ਚ,
ਹੂੰ, ਗਰਮੀਆਂ ਚ ਨੁਕਸਾਨ ਕਾਫ਼ੀ ਹੋ ਜਾਂਦੇ ਹੈ।
ਹਾਂ ਸਵੀਟਸ ਵਗੈਰਾ ਦਾ ਰਸਤਾ ਹੁੰਦਾ।
ਹੁ ਫਿਰ ਐਵੇਂ ਤੁਸੀਂ ਥੋੜ੍ਹੀ ਵੀ ਨੀ ਬਣਾ ਸਕਦੇ ਬਣਾ ਕੇ ਵੀ ਵੱਧ ਰੱਖਣੀ ਪੈਂਦੀ ਹੈ।
ਅ ਫਬਲ ਰਿਸਕ ਹੈ ਨਾ ਉਹਦਾ ਰਿਸਕ ਤੇ ਡਿਪੈਂਡ ਕਰਦਾ ਹੈ। ਜੇ ਮੋਰ ਰਿਸ਼ਕ, ਜ਼ਿਆਦੇ ਲਉਂਗੇ ਤਾਂ ਪ੍ਰੋਫਿਟ ਵੀ ਜ਼ਿਆਦਾ ਮਿਲਲੇਗਾ ਜੇ ਰਿਸਕ ਘੱਟ, ਲਓਗੇ ਪਰੱਫਿਟ ਵੀ ਘਟੁਗਾ ਓਹਦਾ।
ਉਹ ਤਾਂ ਹੈ ਹੀ ਆ।
ਦੋਨੇ ਗੱਲਾਂ ਹੈ।
ਹੂੰ। ਤੇ ਜੇ ਮੰਨ ਲਓ ਅਸੀਂ ਗੁਲਾਬ ਜਾਮੁਨ ਘਰੇ ਬਣਾਉਣੇ ਤੇ ਕਿਸ ਤਰ੍ਹਾਂ ਬਣਾਵਾਂਗੇ।
ਉਹਦਾ ਰੈਸਪੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕੋਈ ਗੱਲ ਨਹੀ। ਪਨੀਰ ਤੇ ਖੋਏ ਦੀ ਬਣਦੀ ਆ ਨਾ ਗਲਾਜਮਨ। ਹਾਂ ਪਨੀਰ ਬ ਨਹੀਂ, ਪਨੀਰ ਤਾਂ ਘਰੇ ਹੀ ਮਲਾਮ ਬਣਾਉਣਾ ਪੈਂਦਾ ਨਾ।
ਪਨੀਰ ਜੇ ਆਪਾਂ ਕੋਈ ਵੀ ਲੈ ਸਕਦੇ ਹਾਂ ਜਾ ਸਾਨੂੰ ਘਰੇ ਬਣਾ ਲਈਏ।
ਘਰ ਬਣਾ ਲਉ ਨਹੀਂ ਮਾਰਕੀਟ ਚ ਨਹੀਂ ਇਹ ਘਰ ਹੀ ਬਣਾਉਣਾ ਪੋਉ ਪਨੀਰ ਸਾਹਾਨੂੰ ਮੁਲਾਇਮ ਰੱਖਣਾ ਪੈਂਦਾ ਨਾ ਪਨੀਰ।
ਅੱਛਾ ਜੀ, ਅੱਛਾ ਜੀ।
ਹਾਂ ਗੁਲਾਬ ਜਾਮੁਨ ਦੇ ਵਿੱਚ ਪਨੀਰ ਮੁਿਲਾਇਮ ਪੈਂਦਾ ਹੈ ਖੋਆ ਵੀ ਮੁਲਾਇਮ ਕਰਕੇ ਪਾਉਣਾ।
ਅੱਛਾ, ਠੀਕ ਹੈ।
ਏ, ਰਸਪੀਆਂ ਤਾਂ ਸਾਰੀਆਂ ਤੁਹਾਨੂੰ ਦੱਸ ਦਿਆਂਗੇ ਜਦੋਂ ਬਣਾਉਣੀਆਂ ਹੋਈਆਂ। ਰਿਟਰਨ ਚ ਭੇਜ ਦਿਆਂ ਤੁਹਾਨੂੰ,
ਠੀਕ ਹੈ ਜੀ।
ਹਾਂਜੀ, ਹੋਰ ਕੀ, ਹੋਰ ਕੋਈ ਆਈਟਮ ਪੁੱਛਨੀਆ ਪੁੱਛੋ?
ਮੇਨ ਤੇ ਸੀ ਮੈਨੂੰ ਪਿੰਨੀਆਂ ਦਾ ਹੀ ਸੀ ਜਦੋਂ ਤੁਸੀਂ ਇੰਨਾ ਸਾਰਾ ਮਟੀਰੀਅਲ ਚ ਪਾ ਰਹੇ ਹੋ, ਫੇਰ ਆਟਾ ਕਿੰਨਾ ਕ ਟਾਈਮ ਭੁੰਨਨਾ ਪੈਂਦਾ।
ਆਟਾ ਤਾਂ ਮਤਲਬ ਕਾਫੀ ਟਾਈਮ ਲੱਗਦਾ ਜਿੱਦਾ ਜਿਵੇਂ ਲਾਲ ਹੋ ਜਾਂਦਾ ਨਾ ਆਟਾ।
ਅਸੀਂ ਉਹ ਬਹੁਤ ਠੰਡੇ ਦੇ ਕੇ ਮਤਲਬ ਘੁੰਮਿਆ ਆਟਾ।
ਨਹੀਂ ਹੁਣ ਜੇ ਆਟਾ ਲਾਲ ਹੋ ਗਿਆ। ਜਦੋ ਆਟਾ ਲਾਲ ਹੋ ਜਾਂਦਾ ਫੇਰ ਤੁਸੀਂ ਜਿਹੜਾ ਸਮਾਨ ਹੁੰਦਾ ਸਾਰਾ ਇਕੱਠਾ ਹੀ ਪਾ ਦਿੰਦੇ ਹੋ ਜਾ ਇਹਨੂੰ ਥੋੜਾ
ਅਲੱਗ-ਅਲੱਗ ਪੈਂਦਾ ਹੈ ਜਿਵੇਂ ਗੂੰੰਦ ਪ ਪਹਿਲਾਂ ਭੁੰਨ ਆਟੇ ਚ ਭੁੰਨ ਲੈਂਦੇ ਆ ਗੂੰੰਦ ਭੁਨੇ ਆਪਨੇ ਦੇਦੇ ਨਾ। ਹਾਂ ਆਟੇ ਚ ਭੁੰਨੀਏ ਨੇ ਗੂਨ ਬਰੀਕ ਕਰਕੇ ਨਾ
ਅੱਛਾ ਜੀ
ਫੇਰ ਜੇਹੜੀ ਚੀਜ਼ ਪਹਿਲਾਂ ਭੁੱਨੀ ਜਾਂਦੀ ਹੈ ਉਹ ਪਾਨੇ ਆ ਜਿਹਨ ਜਿਹਨੂੰ ਟਾਈਮ ਲੱਗਦਾ ਉਹਨੂੰ ਬਾਅਦ 'ਚ ਪਾ ਦਿੰਦੇ ਆ
ਠੀਕ ਹੈ ਤੇ ਜਿਹੜੇ ਫੂਲ ਮਖਾਨੇ ਆ ਉਹਨੂੰ ਤੁਸੀਂ ਗ੍ਰਾਇੰਡ ਕਰਦੇ ਯਾ ਇੰਝ ਪਾ ਦਿੰਦੇ ਹੋ ਨੀ ਗੂੰਦ ਨੀ ਫੂਲ ਮਖਾਨੇ ਜਿਹੜ ਪੁੱਛ
ਫੁੱਲ ਮਖਾਨਣੇ ਨਹੀਂ ਨੀ ਏਸਰਾ ਪਾਨੇ ਆ ਫੁੱਲ ਮਖਾਨੇ
ਅੱਛਾ
ਕਾਜੂ ਵੀ ਇਸਰਾ ਪੈਂਦੇ ਆ ਬਦਾਮ ਥੋੜ੍ਹਾ ਕੱਟ ਕੇ ਪੈਂਦੇ ਐ
ਅੱਛਾ ਬਦਾਮ ਕੱਟ ਕੇ ਪਾੰਦੇ ਔ ਫੁਲ ਮਖਾਣੇ ਸਾਬਤ ਈ ਪਾ ਦਿੰਦੇ ਔ
ਹਾਂ ਕਾਲੀ ਮਿਰਚ ਵੀ ਥੋੜ੍ਹੀ ਬਰੀਕ ਕਰਕੇ ਪਾਉਣੀ ਪੈਂਦੀ ਏ ਜੇ ਮੈਂ
ਥੋੜਾ ਡਾਊਟ ਜਿਹਾ ਲੱਗ ਰੇਆ
ਨਹੀ ਨਹੀ ਨਹੀ ਕੋਈ ਡਾੳਟ ਨੀ ਮਤਲਬ ਏਨੀ ਜ਼ਿਆਦਾ ਕਪੈਸਿਟੀ ਜੀ ਨਹੀਂ ਨਾ ਪੈਂਦੀ
ਅੱਛਾ ਜੀ
ਹਾਂ ਜਿਸ ਤਰ੍ਹਾਂ ਮੈਂ ਕਿੱਲੋ ਕਿਉਂ ਮਗਰ ਦਸ ਵੀਹ ਗ੍ਰਾਮ ਮਸਾਲ ਚਾਹੀਏ
ਅੱਛਾ ਦਸ ਵੀਹ ਗ੍ਰਾਮ
ਹਾਂ ਮਤਲਬ ਜਾਆਦ ਨਹੀਂ ਪਾਉਣੀ
ਚਲੋ ਪਤਾ ਨਹੀਂ ਲੱਗਦਾ ਕਾਲੀ ਮਿਰਚ ਪਾਈਦਾ
ਠੀਕ ਐ
ਹਾਂ ਇਸ ਤਰ੍ਹਾਂ ਕੀ ਕਾਲੀ ਮਿਰਚ ਪਾਈ ਦਾ ਬਿਲਕੁਲ ਈ ਪਤਾ ਨਹੀਂ ਲੱਗਦਾ ਤੋਹਾਨੂੰ ਮਹਿਸੂਸ ਹੀ ਨਹੀਂ ਹੋਣਾ ਵੀ ਪਾਈ ਆ ਕਾਲੀ ਮਿਰਚ
ਅੱਛਾ ਕਿੱਲੋ ਘਿਓ 'ਚ ਦਸ ਵੀਹ ਗ੍ਰਾਮ ਪਏਗੀ
ਕਾਲੀ ਮਿਰਚ ਹਾਂ ਜਵੈਣ ਵੀ ਇੰਨੀ ਪੈਂਦੀ ਜਵੈਣ ਵੀ ਜ਼ਿਆਦਾ ਪਉਂਨੀ
ਠੀਕ ਹੈ ਜੀ ਚਲੋ ਕੋਈ ਨੀ ਆਪਾਂ ਮਿਲਦੇ ਹਾਂ ਫਿਰ ਫਿਰ ਗੱਲਬਾਤ ਕਰਾਂਗੇ ਠੀਕ ਹੈ ਜੀ-'
ਓਕੇ ਜੀ ਓਕੇ ਸਤਿ ਸ਼੍ਰੀ ਅਕਾਲ